ਹਾਂਜੀ ਹਾਂਜੀ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਹੋਰ ਕਿਵੇਂ
ਠੀਕ ਠਾਕ ਤੁਸੀਂ ਦੱਸੋ ਠੀਕ ਹੋ
ਹਾਂਜੀ ਠੀਕ ਆ ਵਧੀਆ
ਅੱਛਾ ਠੀਕ ਠਾਕ ਨਾ ਨਾਸ਼ਤਾ ਪਾਣੀ ਹੋ ਗਿਆ
ਹਾਂਜੀ ਵਧੀਆ ਹੋ ਗਿਆ ਤੁਹਾਡਾ ਹੋ ਗਿਆ
ਹਾਂਜੀ
ਜੀ ਜੀ ਅੱਜ ਤੋਂ ਅਸੀਂ ਤੋਂ ਬ੍ਰੈਡ ਨੂੰ ਮਲਾਈ ਲਗਾ ਕੇ
ਅੱਛਾ ਅੱਛਾ
ਗਰਮ ਕਰਕੇ ਤਵੇ 'ਚ ਨਾ
ਅੱਛਾ ਅੱਛਾ ਹਾਂ ਹਾਂ ਬਹੁਤ ਲੱਗਦੇ ਹਾਂ
ਹਾਂਜੀ ਉਹੀ ਉਹ ਬ੍ਰੈਡ ਨੂੰ ਲਗਾ ਕੇ ਤਵੇ ਤੇ ਘਿਓ ਦੇ ਨਾਲ ਗਰਮ ਕਰਕੇ
ਅੱਛਾ ਅੱਛਾ ਹੋਰ ਕਦੇ ਆ ਕੇ ਗਏ ਪੰਜਾਬ
ਹਾਂਜੀ ਅਸੀਂ ਚੱਕਰ ਮਾਰ ਰਹੇ ਹਾਂ ਹਾਂਜੀ ਚੱਕਰ ਮਾਰਹੇ ਪੰਜਾਬ ਅਸੀਂ ਹੁਣ ਦੋ ਹਜ਼ਾਰ ਤੇਰਾਂ 'ਚ ਵੀ ਆਏ ਸੀਗੇ ਹੁਣ ਲਾਸਟ ਟੂ ਲਾਸਟ ਦੋ ਹਜ਼ਾਰ ਪੱਚੀ 'ਤੇ ਵੀ ਆਏ ਸੀਗੇ
ਅੱਛਾ ਅੱਛਾ ਅੱਛਾ
ਹੁਣ ਪੂਰੇ ਦਰਸ਼ਨ ਕਰਕੇ ਆਏ ਸੀ ਗੁਰਦੁਆਰੇ
ਬਹੁਤ ਵਧੀਆ ਗੱਲ ਆ ਨਾ ਗੁਰਦੁਆਰੇ ਜਾਣੇ ਦਾ
ਉਹੀ ਬੱਚਿਆਂ ਨੂੰ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਆਪ ਪਤਾ ਚੱਲਣਾ ਚਾਹੀਦਾ ਹੈ ਕੀ ਹੈਗਾ ਹੈ ਆਪਣੇ ਇਤਿਹਾਸ ਬਾਰੇ
ਹਾਂ ਤੁਹਾਨੂੰ ਪਹਿਲੇ ਵਾਲਾ
ਪੈਸਾ
ਪਹਿਲੇ ਵਾਲਾ ਜ਼ਮਾਨਾ ਵਧੀਆ ਲੱਗਦਾ ਕਿ ਆਹ ਵਾਲਾ ਵਧੀਆ ਲੱਗਦਾ ਤੁਹਾਨੂੰ
ਮੈਨੂੰ ਤਾਂ ਪਹਿਲੇ ਵਾਲਾ ਹੀ ਠੀਕ ਲੱਗਦਾ ਸੀਗਾ ਅੱਜ ਕੱਲ੍ਹ ਦਾ ਜ਼ਮਾਨਾ ਤਾਂ ਬੋਲੀਆ ਬੜਾ ਹੀ ਖ਼ਰਾਬ ਹੈਗਾ
ਬਹੁਤ ਹੋ ਹਨਾ ਹੁਣ ਬੱਚੇ ਵੀ ਆਪਣੇ ਟਾਈਮ ਤੇ ਪਹਿਲੇਾਂ ਆਪਾਂ ਗ ਅਹ ਵਾਹਿਗੁਰੂ ਨਾਲ ਅਹ ਜੁੜੇ ਹੋਏ ਸੀ ਰੱਬ ਨਾਲ ਹੁਣ ਅੱਜ ਕੱਲ੍ਹ ਦੇ ਬੱਚੇ ਵਾਹਿਗੁਰੂ ਨੂੰ ਮੰਨਦੇ ਨੀ ਪਏ ਨਾ
ਅੱਜ ਕੱਲ੍ਹ ਦੇ ਬੱਚੇ ਸੀ ਮੋਬਾਇਲ ਦੇ ਦਿਉ ਉਹਨਾਂ ਦੇ ਅੱਜ 'ਚ ਮੋਬਾਇਲ ਹੋ ਗਿਆ ਬਸ ਉਹ ਕਾਰਟੂਨ ਹੋ ਗਏ ਉਹ ਸਭ ਚੀਜ਼ਾਂ ਲੈ ਕੇ ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਬੋਲ ਨਹੀਂ ਸੁਣਦੇ ਬੱਚੇ ਐਕਚੁਲੀ ਕਿਸ ਨਾ ਉਹਨਾਂ ਨੂੰ ਪ ਆਦਤ ਹੋ ਗਈ ਨਾ ਇੱਕ ਜੋ ਚੀਜ਼ ਦੀ ਜਿਸਸਾ ਹੁਣ ਮੋਬਾਈਲ ਦੀ ਆਦਤ ਇੱਕ ਬਾਰ ਲੱਗਈ ਨਾ ਫਿਰ ਉਹ ਨਿਕਲਣਾ ਵੈਸੇ ਬਹੁਤ ਟਾਈਮੱ ਲਗ ਜਾਂਦੀ ਹੈ
ਹਮ
ਉਹ ਛੁੱਡਣ ਵਾਸਤੇਤਲ ਬਹੁਤ ਟਾਈਮ ਹੋ ਜਾਂਦਾ ਨਾ ਫਿਰ ਉਸਨ ਉਹਨੂੰ ਉਹ ਆਦਤ ਛੁੱਦੀ ਨਹੀਂ ਹੈ ਜਲਦੀ ਮੋਬਾਇਲ ਤੇ ਆਪਾਂ ਹੀ ਦੇਖ ਲਓ ਹੁ ਆਪਾਂ ਅਗਰ ਰੀਲ ਲੈ ਕੇ ਬੈਠ ਗਏ ਉਹ ਕੰਟੀਿਨਿਊ ਦੇਖਦੇ ਰਹਿ ਗਏ ਦੇਖਦੇ ਰਹਿ ਗਏ ਦੇਖਦੇ ਰਹਿਵਾਂਗੇ ਇਸ ਹਫ਼ੇ ਤੋਂ ਉਹ ਬੱਚੇ ਹੈਗੇ ਵੱਡੇ ਹੀ ਨਹੀਂ ਮੋਬਾਇਲ ਛੱਡਦੇ
ਵੱਡਿਆਂ ਨੂੰ ਵੀ ਹੋਣਾ ਚਾਹੀਦਾ ਬਚ ਚਲੋ ਜਬਰਦਸਤੀ ਲੈ ਕੇ ਜਾਓ ਗੁਰਦੁਆਰੇ ਜਬਰਦਸਤੀ ਪਾਠ ਪੂਜਾ ਕਰ ਉਹਨਾਂ ਨੂੰ ਕਹਿ ਕਹਿ ਕੇ ਕਰਵਾਓ
ਹਾਂਜੀ ਜ਼ਰੂਰ ਇਹ ਬਹੁਤ ਜ਼ਰੂਰੀ ਘਰ ਚ ਅਗਰ ਤੁਹਾਡੇ ਨਿਤਨਿਮ ਹੋਏਗਾ ਤਾਂ ਉਹੀ ਤੁਸੀਂ ਬੱਚਿਆਂ ਨੂੰ ਇਆ ਰੱਖ ਸਕਦੇ ਹੋ ਘਰ ਚ ਤੁਹਾਡੇ ਹੀ ਨੀ। ਨਿੱਤ ਨੇਮ ਨਹੀਂ ਹੈ ਤੁਸੀਂ ਨਹੀਂ ਕਰਦੇ ਤੇ ਫਿਰ ਬੱਚੇ ਕਿਸਰ੍ਹਾਂ ਕਰੇ ਗ ਹਨ।
ਹਾਂ ਉਹੀ ਹਾਂ ਇਹ ਵੀ ਗੱਲ ਆ।
ਕਿਸ ਮਾਂ ਪਿਓਹੀ ਮਾਂ ਪਿਓ ਨਹੀਂ ਜਾਏਗੇ ਗੁਰਦੁਆਰੇ ਤੋਂ ਬੱਚੇ ਨੂੰ ਕਿਸਾਂ ਪਤਾ ਚੱਲਣਾ।
ਉਹ ਉਹ ਤੋਂ ਇਹੀ ਬੋਲਹੇਗਾ ਕਿ ਮੇ ਮੇਰੇ ਮਾਂ ਪਿਓ ਨਹੀਂ ਜਾਣਦੇ ਤਾਂ ਅਸੀਂ ਕਿਸ ਨਾਲ੍ਹਾਂ ਜਾ।
ਹਾਂ, ਅੱਜ ਕੱਲ੍ਹ ਮੰਮੀਆਂ ਮਾਂ ਪਿਓ ਵੀ ਥੋੜੇ ਪਿੱਛੇ ਹਟਦੇ ਪਏ। ਉਹ ਵੀ ਮੋ ਨਵੇਂ ਮੋਟਰ ਵਿੱਚ ਆਂਦੇ ਪਏ ਆ ਹਾਂ। ਆਪਣੇ ਜੋ ਆਪਣੇ।
ਹਾਂਜੀ। ਇੱਥੇ ਤਾਂ ਕਿਸ ਤਰ੍ਹਾਂ ਹੈ ਨਾ ਇੱਥੇ ਸਿਮਰਨ ਹੈਗਾ ਨਾ ਸਿਮਰਨ ਹੁੰਦਾ ਹੈ ਗੁਰਦੁਆਰੇ। ਸਾਡੇ ਇੱਥੇ ਇੱਥੇ ਨਾ ਕਿਸੇ। ਧ ਸਿਮਰਨ ਆਉਂਦਾ ਹੈ ਨਾ ਤਾਂ ਉੱਥੇ ਜ਼ਰੂਰ ਅਸੀਂ ਉਸਨੂੰ ਕੁੜੀ ਨੂੰ ਮੇਰੀ ਕੁੜੀ ਹੈਗੀ ਆ ਉਹਨਾਂ ਨੂੰ ਭੇਜਦੀ ਹਾਂ ਭੇਜਣਾ ਜ਼ਰੂਰ ਉਹਦੇ। ਪਪਾ ਨਾਲ ਜਾਣਾ ਤਾਂ ਜਾਣਾ ਹੀਈ ਤੂੰ ਅਗਰ ਨਹੀਂ ਵੀ ਉਹ ਭੁੱਲ ਗਏ ਮੈਂ ਤਾਂ ਉਹ ਕਹਿ ਪਾਪਾ ਨੂੰ ਫੋਨ ਕਰਦੀ ਪਾਪਾ ਟਾਈਮ ਹੋ ਗਿਆ ਆ ਜਾਓ
ਹਮ ਪਹਿਲੇਾਂ ਨਾ ਸਾ
ਹਾਂਜੀ
ਪਹਿਲਾਂ ਅਸੀਂ ਵੀ ਛੋਟੇ ਹੁੰਦੇ ਨਾ ਅਹ ਕੋਈ ਸਾਡੇ ਅਸੀਂ ਸਿਮਰਨ ਕਰਦੇ ਹੁੰਦੇ ਸੀ। ਅਹ ਗੁਰਦੁਆਰੇ ਸਤਿਨਾਮ ਵਾਹਿਗੁਰੂ ਅਹ। ਕੋਈ ਮਤਲਬ ਵੱਡੇ ਪਹਿਲੇ ਉਮਰ ਦੇ ਉਮਰ ਦੇ ਸੀ ਅ। ਅ ਪਾ ਪਾਪਾ ਜੀ ਬੋਲਦੇ ਪਾਪਾ ਜੀ ਬੋਲਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਉਹਨਾਂ ਨੇ ਸਾਰੇ ਬੱਚਿਆਂ ਨੂੰ। ਅਹ ਸਿਮਰਨ ਦੇ ਪਿੱਛੇ ਲਗਾਇਆ‌। ਔਰ ਅੱਜ ਕੱਲ੍ਹ ਦੇ ਉਹ ਵੱਡੇ ਉਹ ਵੱਡੇ ਵੀ ਨਹੀਂ ਕਰਦੇ ਪਏ ਉਹ ਕੰਮ।
ਉਹੀ ਗੱਲ ਐ ਨਾ ਇਹੀ ਚੱਲ ਰਿਹਾ ਪਹਿਲੇ ਜ਼ਮਾਨਾ ਕਿਸ ਤਰ੍ਹਾਂ ਸੀਗਾ ਪਹਿਲੇ ਤੁਸੀਂ ਗੁਰਦੁਆਰੇ ਘਰ ਜਾਓ ਸੇਵਾ। ਕਰੋ ਸਾਰਾ ਕੁਛ ਸੀਗਾ। ਅੱਜ ਕੱਲ੍ਹ ਦ ਓ ਗੁਰਦੁਆਰੇ 'ਚ ਹੀ ਇੰਨਾ ਲੜਾਈ ਝਗੜੇ ਆਪਸ 'ਚ ਹੀ ਹੁੰਦਾ ਕੀ, ਕੁਛ ਨਾ ਤਾਂ ਉਹ ਗੁਰਦੁਆਰੇ ਤਾਂ ਇਹੀ ਨਹੀਂ ਹੁੰਦਾ ਨਾ ਫਿਰ।
ਗੋਲਕਾ ਪਿੱਛੇ ਪ੍ਰਧਾਨ ਪ੍ਰਧਾਨ ਵਾਸਤੇ ਲੜਾਈਆਂ ਹੋਈ ਜਾਂਦਾ ਪਏ ਕਿਵੇਂ। ਪ੍ਰਧਾਨ ਹੋਵੇ ਗੁਰਦੁਆਰੇ ਦਾ ਮੇ ਪ੍ਰਧਾਨ ਹੋਵੇ।
ਫਿਰ ਉਸਦੇ ਕਰਕੇ ਕਿਸੇ ਦਾ ਨਾ ਥੋੜ੍ਹਾ ਮਨ ਬਿਟਾਵਾ ਥੋੜ੍ਹਾ ਈ ਹੁੰਦਾ। ਭੈਣ ਸਾਰਿਆਂ ਦਾ। ਗੁਰਦੁਆਰੇ ਤੋਂ ਅ ਮਤਲਬ ਅਸੀਂ ਇਹੀ ਬੋਲਦੇ ਆ ਕਿ ਤੁਸੀਂ ਬਾਬਾ ਜੀ ਤੋਂ ਤੁਸੀਂ ਉਹ ਨਾ ਕਰਿਓ ਨਾ ਤੁਸੀਂ ਆਪਣਾ ਜੋ। ਨੀ। ਤੁਹਾਡਾ ਹੈਗਾ ਰੋਲਸ ਉਹ ਕਰਨਾ ਹੀ ਕਰਨਾ ਤੁਸੀਂ। ਬਾਕੀ ਉੱਥੇ ਦੇ ਮੈਂਬਰਸ ਜੋ ਮਰਜ਼ੀ ਕਰੀ ਚੱਲੇ ਆਪਾਂ ਨੂੰ ਉਹਦਾ ਕੀ ਏ। ਉਹ ਲੇਕਿਨ ਓ ਬੋਲਦੇ ਗੁਰੁਆਰਾ ਇਸ ਤਰ੍ਹਾਂ ਹੁੰਦਾ। ਗੁਰਦੁਆਰੇ ਉਦਾਂ ਹੁੰਦਾ ਤੋਂ ਇਸ ਤਰ੍ਹਾਂ ਕਰਦੇ ਇਹਦੇ ਕਰਕੇ ਕੋਈ ਜਾਂਦਾ ਨਹੀਂ ਐ।
ਸਾਡਾ ਕੁੜੀਆਂ ਦਾ ਇੰਨਾ ਵੱਡਾ ਗਰੁੱਪ ਸੀ। ਪਹਿਲੇ ਪਹਿਲੇ ਗੁਰਦੁਆਰੇ ਜੋਤ ਲਗਾਣਾ ਪੱਕਾ ਡੇਲੀ ਜਾਣਾ ਈ ਜਾਣਾ ਉਹਨਾਂ ਨੇ। ਅਹ ਕੋਈ ਕੋਈ ਅ ਜੋਤ ਨੂੰ ਪੱਕੇ ਸੀ ਪੱਕਾ ਜਾ। ਕੇ ਜਾਂਦੀ ਸੀ ਤੇ ਕੋਈ ਕੋਈ ਝਾੜੂ ਪੋ ਚਾ ਲਾਵੇ ਅਹ ਝਾੜੂ ਪੋਚੇ ਦੀ ਸੇਵਾ ਵੀ ਬਹੁਤ ਕਰਦੇ ਸੀ ਹੁਣ ਤਾਂ ਕੋਈ ਕਰਦਾ ਹੀ ਨੀ ਪਿਆ।
ਹੁਣ ਆਪਣਾ ਸਾਰਾ ਹੁਣ ਕੀ ਜਮਾਨਾ ਆ ਗਿਆ ਅੱਜ ਕੱਲ ਮਹਿੰਗਾਈ ਇੱਕ ਤੋਂ ਇੰਨੀ ਹੋ ਗਈ ਹੈ। ਸਾਰਿਆਂ ਨੂੰ ਲੱਗਦਾ ਕਿ ਜੋਬ ਕਰੋ ਜੋਬ, ਕਰਨਾ ਪੜ੍ਹਾਈ ਉਨੇ ਐ ਪੜ੍ਹਾਈ ਠੀਕ ਹੈ ਮੰਨੇ ਜੌਬ ਪੜ੍ਹਾਈ ਸਭ ਜਰੂਰੀ ਹੈ। ਅਸੀਂ ਇਹ ਨਹੀਂ ਬੋਲਦੇ ਲੇਕਿਨ ਜੋ ਮੇਨ ਆਪਣਾ ਜੋ ਧਰਮ ਹੈਗਾ ਉਹ ਕਰਨਾ ਚ ਉਹ ਵੀ ਤਾਂ ਬਹੁਤ ਜ਼ਰੂਰੀ ਐ।
ਕੰਮ ਦੇ ਪਿੱਛੇ ਦੌੜਦੇ ਪਏ ਹਆ ਵੈਸੇ ਕੰਮ ਦੀ ਵੈਲਿਊ। ਵੀ ਹੋਣੀ ਚਾਹੀਦੀ ਕੰਮ ਹੋਵੇ ਪੈਸਾ ਬਹੁਤ ਜ਼ਰੂਰੀ ਐ।
ਹਾਂਜੀ, ਲੇਕਿਨ ਪੈਸ ਉਹ ਕਿੱਥੋਂ ਆਣਾ ਤੁਸੀਂ ਰੱਬ ਨੂੰ ਛੱਡ ਦੋਗੇ ਤੇ ਉਹ ਰੱਬ ਤੋਂ ਵੀ ਜ਼ਿਆਦਾ।
ਹੂੰ, ਪਹਿਲਾਂ ਪੈਸੇ ਦੀ ਵੈਲਿਊ ਨਹੀਂ ਸੀ ਪਹਿਲਾਂ ਬਸ ਪਤਾ ਨੀ ਲੱਗਦਾ ਸੀ। ਕਿਧਰੋਂ ਅਹ ਪੈਸਾ ਆ ਜਾਂਦਾ ਸੀ ਮਹਿੰਗਾਈ ਘੱਟ ਸੀ। ਕਿਧਰੋਂ ਖਰਚੇ ਹੋ ਜਾਣੇ ਸੀ ਇੰਨਾ ਉਹ ਨੀ ਸੀ ਪਹਿਲੇ। ਤਾਂ ਏਕੇ-ਏਕ ਰੂਪਏ ਕਿਮਤੀ ਆ।
ਹੁਣ ਮਹਿੰਗਾਈ ਉਓਨੀ ਹੋ ਗਈ ਹੈ ਨਾ।
ਹੂੰ,
ਬੱਚਿਆਂ ਦੀ ਜਿੱਦਾਂ ਕਿੰਨੀ ਹੈਗੀ ਮੈਨੂੰ ਆਹ ਚਾਹੀਦਾ ਉਹ ਚਾਹੀਦਾ। ਉਹਦੇ ਪਿੱਛੇ ਤੋਂ ਹੈ ਨਾ ਸਾਰਾ ਕੁੱਛ ਫਿਰ ਉਹ ਪੇਰੈਂਟਸ ਬੋਲਦੇ ਨਾ ਕਿ ਅਸੀਂ ਕਿੱਥੋਂ ਮਤਲਬ ਅਗਰ ਕੰਮ ਧੰਦਾ ਕਰੇਗੇ ਤੋਂ ਹੀ ਤੋਂ ਬੱਚਿਆਂ ਦੀ ਸਕੂਲ ਦੀ ਫੀਸਾਂ ਹੈਗੀਆਂ ਇੰਨੀਆਂ।
ਫੀਸਾਂ ਕਿੰਨੇ ਖਰਚੇ।
ਸਾਰੇ ਖਰਚੇ ਖਰਚੇ ਹੁੰਦੇ ਪਏ‌ ਨੇ।
ਔਰ ਉਹ ਵਾਲੀ ਪੜ੍ਹਾਈ ਵੀ ਨੀ ਮਿਲਦੀ ਆ। ਪਹਿਲੇ ਵਾਲੀ ਪੜ੍ਹਾਈ।
ਨਹੀਂ ਮਿਲਦੀ। ਪਹਿਲੇ ਵਾਲੀ ਪਹਿਲੇ ਵਾਲੀ ਕਿਸ ਤਰ੍ਹਾਂ ਅਲੱਗ ਸੀਗੀ। ਹੁਣ ਬਹੁਤ ਮੋਡਰਨ ਆ ਗਿਆ ਹੁਣ ਏ ਆਈ ਤਾਂ ਆ ਗਿਆ। ਜ਼ਮਾਨਾ ਕੰਪਿਊਟਰ ਦਾ ਚਲਦਾ। ਉਹੀ ਪੈਸੇ ਦਾ ਹੀ ਡਰਨੇ ਆ ਪੂਰਾ।
ਅੱਗੇ ਕਰੀ ਜਾਂਦੇ ਪਏ। ਫੀਸਾਂ ਲਈ ਜਾਂਦੇ ਆ।
ਉਹੀ ਉਹੀ ਅੱਜ ਕੱਲ੍ਹ ਤਾਂ ਸਿਰਫ ਫੀਸ ਦੇ ਦੋ। ਬਸ ਫਿਰ ਹੋ ਜਾਏ ਪੜ੍ਹਾਈ ਹੋ ਜਾਏਗੀ। ਇਸ ਤਰ੍ਹਾਂ ਹੈਗਾ। ਪਹਿਲੇ ਕਿਸ ਤਰ੍ਹਾਂਥੇ ਸਮਝ ਆਦਾ।
ਮਾਂ -ਬਾਪ ਦੀ ਮਜਬੂਰੀ ਹੁੰਦੀ ਇੱਕ।
ਹਾਂ, ਸਹੀ ਗੱਲ ਹੈ ਉਹੀ ਹੁਣ, ਉਹੀ ਤਾਂ ਚੱਲ ਰਿਹਾ ਨਾ ਇੱਥੇ ਹੁਣ ਪਹਿਲੇ ਕਿਸ ਤੁਹਾਨੂੰ ਇੱਕ- ਇੱਕ ਚੀਜ਼ ਸਮਝਾਉਂਦੇ ਸੀ ਟੀਚਰ। ਅੱਜ ਕੱਲ ਕਿਸ ਤਰ੍ਹਾਂ ਹੋ ਗਿਆ ਚਲੋ। ਪੜ੍ਹਾਈ ਹੋ ਗਈ ਹੈ ਤੁਹਾਨੂੰ ਸਮਝਾਤਾ ਇੱਕ ਵਾਰ ਓਰਲ ਦੇ ਤਾਂ ਬਸ ਹੋ ਗਿਆ। ਹੁਣ ਤੁਸੀਂ ਆਪਣਾ ਘਰ ਚ ਕਰੋ, ਜਿਸ ਤਰ੍ਹਾਂ ਕਰਨਾ।
ਹਮ, ਪਹਿਲੇ ਫੇਲ ਵੀ ਬਹੁਤ ਹੁੰਦੀ ਸੀ ਬੱਚੇ। ਕਿਉਂਕਿ ਉਹ ਔਖੀ ਪੜ੍ਹਾਈ ਹਉੁੰਦੀ ਹੁੰਦੀ ਸੀ। ਹੁਣ ਮੈਂ ਪਾਸ ਹੀ ਕਰ ਦਿੰਦੀ ਹਰੇਕ ਨੂੰ ਪਾਸ ਕਰਕੇ ਉਹ ਕਰ ਦਿੰਦੀ ਸੀ।
ਵਹੀ- ਵਹੀ ਇਹੀ ਤਾਂ ਗੱਲ ਕਰੀਏ ਨਾ ਉਹਨਾਂ ਨੂੰ ਟੀਚਰਸ ਨੂੰ ਮਤਲਬ ਕਿਸਾਂ ਨਾ ਹੁਣ ਕਿਸਾਂ ਹੋ ਗਿਆ ਨਾ ਕਿ ਬੱਚੇ ਨੂੰ ਪਰ ਅਸੀਂ ਲੈ ਲਿੱਤਾ ਸਕੂਲ ਚ' ਇੱਕ ਵਾਰ ਸਮਝਾਤਾ। ਅਗਰ ਉਹ ਨਹੀਂ ਸਮਝਿਆ ਕੁਛ ਨਹੀਂ ਉਹ ਤੁਹਾਡਾ ਸਾਡਾ ਲੁਕ ਆਊਟ ਨਹੀਂ ਹੈਗਾ। ਤੁਸੀਂ ਘਰ ਜਾਓ ਪੈਰੈਂਟਸ ਤੁਸੀਂ ਉਹਨਾਂ ਨੂੰ ਸਮਝੋ ਮ ਇਹ ਨਹੀਂ। ਹੁਣ ਸੁਣਾ, ਉਹਨਾਂ ਨੇ ਹਾਂ ਆਪਣੀ ਤਰਫੋਂ ਕਰ ਦਿੱਤਾ ਬਸ ਇਹ।
ਹੋਈ ਨਾ।
ਹੁਣ ਕੀ ਬੋਲ ਸਕਦੇ ਹੋ। ਦਾ ਜ਼ਮਾਨਾ ਇਸ
ਬਹੁਤ ਸਿਸਟਮ ਖ਼ਰਾਬ ਹੋਏ ਹੋ ਆ, ਬਹੁਤ ਜ਼ਿਆਦਾ ਸਿਸਟਮ।
ਬਹੁਤ ਜ਼ਿਆਦਾ। ਅੱਜ ਕੱਲ ਬਾਹਰ ਜਾਣਾ ਵੀ ਤਾਂ ਕਿੰਨਾ ਰਿਸਕ ਕੁੜੀਆਂ ਵਾਸਤੇ ਦੇਖਲੋ ਨਾ ਕਿੰਨਾ ਰਿਸਕ।
ਹਾਂ।
ਕੋਈ ਹੈਗਾ ਕਿ ਪਹਿਚਾਣ ਜਿਹੜੇ ਆਪਣੇ ਜੋ ਬੋਲਦੇ ਨਾ ਰਿਸ਼ਤੇਦਾਰੀ ਹੀ ਨਹੀਂ ਹੈਗੀ। ਸਕੱਕੀਆਂ ਤੋਂ ਬਾਕੀ ਤੋਂ ਉਹ ਦੂਜੇ ਤੋਂ ਬਹੁਤ ਹੀ ਦੂਰ ਦੀ ਗੱਲ ਹੈ। ਰਿਸ਼ਤੇਦਾਰੀ ਚਹੀ ਆਪਣਾ ਨਹੀਂ ਹੈ ਸਾਰਿਆਂ।
ਹਮ ਹੁਣ ਬੱਚੇ ਨੇ ਇੰਨੀ- ਇੰਨੀ ਡਿਗਰੀਆਂ ਲੈ ਕੇ ਬੈਠੇ ਹੋਏ ਆ। ਪੜ੍ਹਾਈ ਤੇ ਮਤ ਜੋਬ ਮਿਲਦੀ ਨੀ ਪਈ ਹੈ ਪੈਸਾ ਕਮਾਂਦੀ ਨੀ ਪਈ ਹੈ ਬ ਮੋਬਾਇਲ
ਹਾਂਜੀ, ਮੋਬਾਇਲ ਤੇ ਲੱਗੇ ਉਹੀ ਅੱਜ ਕੱਲੀ ਪੜ੍ਹਾਈ ਕਰਨੇ ਵਾਸਤੇ ਉਹ ਨੀ ਮ ਪੜ੍ਹਾਈ ਕਰ ਲਓ ਜਿੰਨੀ ਮਰਜ਼ੀ ਪੜ੍ਹਾਈ ਕਰਨੀ ਬਟ ਉਸਦਾ ਜੋਬ ਵੀ ਤੂੰ ਮਿਲਣਾ ਚਾਹੀਦਾ। ਹੁਣ ਕਿੰਨੇ ਐਮ ਬੀ ਕੀਤੇ ਹੋਏ ਡਿਗਰੀਆਂ ਕੀਤੀਆਂ ਹੈ। ਲੇਕਿਨ ਉਹ ਬੈਠੇ ਘਰ ਹੀ ਬੈਠੇ ਕੀ ਜੋਬ ਨਹੀਂ ਹੈ।
ਔਰ ਜੇ ਸੱਤ -ਅੱਠ ਹਜ਼ਾਰ ਤੇ ਵੀ ਮੈਂ ਜੋਬ ਮਿਲਦੀ ਦਿਲ ਨੀ ਕਰਦਾ ਸੱਤ -ਅੱਠ ਹਜ਼ਾਰ ਨਾਲ ਕੀ ਗੁਜ਼ਾਰਾ ਆਉਂਦਾ।
ਫਿਰ ਤੁਸੀਂ ਰੋ ਇੰਨਾ ਫਾਇਦਾ-ਫਾਇਦਾ ਕੀ ਜੋ ਇਹ ਕਰਨੇ ਵਾਸਤੇ ਪੜ੍ਹਾਈ ਚ' ਖਰਚਾ। ਕਰਨੇ ਦਾ। ਇਨਾ ਪੜ੍ਹਾਈ 'ਤੇ ਪੈਸਾ ਲਗਾਇਆ ਕਿਸ ਵਾਸਤੇ ਲਗਾਇਆ। ਕਿ ਕੋਈ ਇਨਕਮ ਅੱਛੀ ਆਏ ਨਾ। ਅੱਠ ਹਜ਼ਾਰ, ਦਸ ਹਜ਼ਾਰ ਆ ਕੇ ਕੋਈ ਫ਼ਾਇਦਾ ਹੀ ਨਹੀਂ ਨਾ ਫਿਰ
ਉਹੀ ਕੋ ਉਹੀ ਨਾ
ਬੱਚੇ ਵੀ ਤਾਂ ਉਹੀ ਸੋਚਦੇ ਨਾ ਅਸੀਂ ਇੰਨਾ ਪੜ੍ਹ ਲਿੱਖ ਫਾਇਦਾ ਥੋੜ੍ਹਾ ਕੀਤਾ ਸੀ ਹਜ਼ਾਰ ਦੀ ਕਮਾਈ ਥੋੜੀ ਕਰਨੀ ਹੈਗੀ
ਹੋਈ ਨਾ
ਅੱਜ ਕੱਲ੍ਹ ਬੱਚਿਆਂ ਕੀ ਸੋਚਦੇ ਕਿ ਸਾਨੂੰ ਚਾਹੀਦਾ ਹੈ ਕਿ ਤੀਹ ਹਜ਼ਾਰ, ਪੰਜਾਹ ਹਜ਼ਾਰ ਕਿਉਂਕਿ ਸਾਡੇ ਸ਼ੌਕ ਹੀ ਓਨੇ ਹੈਗੇ।
ਹਮ, ਪੈਸਾ ਘੱਟ ਆ, ਪੈਸਾ ਘੱਟ ਆ ਸ਼ੋਕ ਪ ਵੱਧ ਦਾ
ਵੱਧ ਹੈਗਾ ਬਹੁਤ ਵੱਧ ਹੈ।
ਹਮ,
ਬਹੁਤ ਜ਼ਿਆਦਾ ਤੁਸੀਂ ਕਿਸ ਤਰਾ ਕਰਕੇ ਹਾਊਸ ਵਾਈਫ ਹੋ?
ਹਾਂਜੀ, ਉਹ ਵੀ ਕਰਦੀਆਂ ਹੋਮ ਸਰਵਿਸ ਸਲੂਨ ਦਾ।
ਅੱਛਾ। ਉਹ ਵੀ ਕਰ ਦਿਓ ਤੁਸੀਂ ਕਿਹਾ ਨਹੀਂ ਚੰਗੀ ਗੱਲ ਹੈ। ਕਿਸ ਤੇ ਕੁਛ ਨਾ ਕੁਛ ਕਰਨਾ ਹੀ ਚਾਹੀਦਾ।
ਹਮ, ਵੇਖਲੇ ਤਾਂ ਨਹੀਂ ਬੈਠਣੇ।
ਹਾਂ ਵਹੀ ਵਿਹਲੇ ਬੈਠੇ ਤੋਂ ਅੱਛਾ, ਕੁਛ ਨਾ ਕੁਛ ਕਰ ਹੀ ਚਲੋ ਥੋੜਾ ਤੋਂ ਵੀ ਹੱਥ ਆਉਂਦਾ ਈ ਨਾ ਘਰ ਬਹਿ ਕੇ ਵੀ ਕੀ ਕਰਨਾ ਇਸੇ ਹੀ ਬੈਠੇ ਵੇਲੇ- ਵੇਲੇ ਬੈਠ ਕੇ ਕੁਛ ਨਹੀਂ ਦ ਦਿਮਾਗ ਘੁੰਮ ਹੀ ਜਾਂਦਾ ਦਿਮਾਗ 'ਚ ਸੋ ਚੀਜ਼ਾਂ ਆਉਂਦੀ ਹੈ ਇਸ ਤੋਂ ਚੰਗਾ ਥੋੜ੍ਹਾ ਹੱਥ ਪਹਿਰੀ ਲਓ ਆਪਣਾ ਕੰਮ ਧੰਦਾ ਕਰੋ ਕੁ ਜੋ ਵੀ ਦੇਖੋ ਅੱਜ ਕੱਲ੍ਹ ਸ਼ਰਮਾਣਾਉ ਤਾਂ ਹੈ ਨਹੀਂ ਹੈ ਕੋਈ ਛੋਟਾ ਮੋਟਾ ਕੰਮ ਕੁਛ ਵੀ ਹੋਏ ਸ਼ਰਮਾਓਗੇ ਤਾਂ ਤੂੰ ਕਿਸ ਤਾਂ
ਜੇ ਘਰੇ ਬੈਠ ਕੇ ਕੰਮ ਵੀ ਖੋਲੀਏ ਕੱਪੜਿਆਂ ਦਾ ਜਾਂ ਕੋਈ ਹੋਰ ਕੋਈ ਚੀਜ਼ ਦਾ ਉਹ ਫਿਰ ਲੋਕ ਲੋਕਾਂ ਕੋਲ ਪੈਸਾ ਹੀ ਨਹੀਂ ਲੋਕ ਲੈਂਦੇ ਹੀ ਨੀ ਪਏ ਕੁਛ
ਉਹੀ ਅੱਜ ਕੱਲ੍ਹ ਕਿਸ ਤਰ੍ਹਾਂ ਔਨਲਾਈਨ ਦਾ ਜ਼ਮਾਨਾ ਹੈਗਾ ਸਾਰੇ ਔਨਲਾਈਨ ਪਰ ਪਰਚੇਸ ਕਰ ਲੈਂਦੇ
ਹਮ
ਤੁਸੀਂ ਬੋਲਦੇ ਔਨਲਾਈਨ ਕਿੱਸਾ ਹੁੰਦਾ ਨਾ ਅੱਛਾ ਨਹੀਂ ਆਇਆ ਕੁਝ ਵੀ ਹੋਇਆ ਜਿਸ ਤਰ੍ਹਾਂ ਰਿਟਰਨ ਹੋ ਜਾਂਦਾ
ਹਾਂ
ਅੱਜ ਕੱਲ੍ਹ ਸਭ ਔਨਲਾਈਨ ਦਾ ਜ਼ਮਾਨਾ ਹੈਗਾ ਔਰ ਲੰਗਰ ਪਾਣੀ ਹੋ ਗਿਆ ਤਿਆਰ
ਸਿੱਧਾ ਮੈਂ ਆਇਆ ਰੱਖ ਲੋੋ ਮੈਸਾ ਰੱਖ ਲੋ ਦੁੱਧ ਪਾਓ ਡੇ ਡੇਅਰੀ ਵਿੱਚ
ਹਾਂਜੀ
ਉਹ ਵਧੀਆ ਏ
ਹਾਂਜੀ ਉਹੀ ਵਾਲੀ-
ਇੱਕ ਲੇਡੀਜ਼ ਦੇਖੀ ਮੈਂਨੇ ਆਪਣੇ ਮਹਾਰਾਸ਼ਟਰ ਦੀ ਹੈ
ਹੋ ਗਿਆ
ਇੱਕ ਲੇਡੀਜ਼ ਮੈਂਨੇ ਦੇਖੀ ਮਹਾਰਾਸ਼ਟਰ ਦੀ ਸੀ ਉਹਨੇ ਪੰਜਾਬੀ ਸੀ ਉਹ, ਉਹ ਪੰਜਾਬੀ ਹੋ ਕੇ ਮਹਾਰਾਸ਼ਟਰ ਵਿੱਚ ਉਹਨੇ ਮੱਝਾਂ ਰੱਖੇ ਹੋਏ ਸੀ।
ਅੱਛਾ
ਮੱਝਾਂ ਰੱਖੇ ਹੋਏ ਸੀ ਉਹਨੇ ਪੰਜਹ ਮਹਾਰਾਸ਼ਟਰ ਵਿੱਚ
ਕੀ ਨਾ, ਨਹੀਂ ਇੱਥੇ ਵੀ ਬਹੁਤ ਨੇ ਮੱਝ
ਪੰਜਾਬੀ ਤਾਂ ਨਹੀਂ ਰੱਖਦੇ
ਮਹਾਰਾਸ਼ਟਰ 'ਚ ਹਾਂਜੀ ਪੰਜਾਬੀ 'ਚ ਇੱਕ ਇੱਥੇ ਹੈਗੇ ਹੈ ਨਾ ਮ ਮਹਾਰਾਸ਼ਟਰ 'ਚ ਬਹੁਤ ਮਜ ਮੱਝਾਂ ਹੈਗੀ ਸਨ। ਕਿ ਪੰਜਾਬੀ ਲੋਕ ਮਤਲਬ ਕਰਦੇ ਮਹਾਰਾਸ਼ਟਰੀ ਵੀ ਕਰਦੇ ਪੰਜਾਬ ਮਹਾਰਾਸ਼ਟਰ ਜੋ ਕਿ ਪੰਜਾਬੀ ਵੀ ਰੱਖਦੇ
ਪੰਜਾਬੀ ਤਾਂ ਮੈਨੇ ਕਦੇ ਨਹੀਂ ਦੇਖੇ ਬਸ ਉਹੀ ਲੇਡੀਜ਼ ਦੇਖੀ
ਤੁਸੀਂ ਨਾਂਦੇੜ ਸਾਈਡ ਚਲੇ ਜਾਓ ਨਾਂਦੇੜ ਸਾਈਡ ਚਲੇ ਜਾਓ ਤੁਹਾਨੂੰ ਉੱਥੇ ਇੰਨੇ ਮਿਲੇ ਗਏ ਕਿ ਪੁੱਛੋ ਨਾ ਤੁਸੀਂ ਦੇਖਿਓ
ਸਭ ਤੋਂ ਬੇਸਟ ਇੱਕ ਗਾਇ ਰੱਖ ਲੋ, ਗਾਇ ਰੱਖ ਲੋ ਗਾਏ ਦਾ ਜੋ ਮਿਲ ਖਾਂਦੀ ਆ ਗਾਇ ਉਹ ਵੀ ਸਸਤਾ ਪੈਂਦਾ
ਅੱਛਾ ਭੈਣ ਜੀ ਮੈਂ ਤੁਹਾਨੂੰ ਨਾ ਕਰਨੀ ਹੈ ਕੋਲ ਨਾ ਫਿਰ ਤੋਂ ਮੇਰਾ ਇੱਕ ਕੋਲ ਆਉਂਦਾ ਪਿਆ
ਹਾਂਜੀ-ਹਾਂਜੀ
ਮੈਂ ਤੁਹਾਨੂੰ ਕੋਲ ਕਰਨੀ ਆ ਹਾਂਜੀ ਓਕੇ